ਸਸ੍ਰੀ ਕਾਲ ਜੀ।
ਸਤਿ ਸ੍ਰੀ ਕਾਲ ਵੀਰ ਜੀ ਕੀ ਹਾਲ ਚਾਲ ਨੇ
ਹਾਂਜੀ ਹਾਂਜੀ ਸਭ ਵਧੀਆ ਤੁਸੀਂ ਸੁਣਾਓ ਘਰ ਪਰਿਵਾਰ
ਹਾਂਜੀ ਬਸ ਵਧੀਆ ਹੁਣੇ ਆਪਣਾ ਡਿਨਰ ਕੀਤਾ ਸੀ ਥੋੜੀ ਵੋਕ ਕਰ ਰਹੇ ਸੀ ਫਿਰ ਆਪਣਾ ਸੋਵਾਂਗੇ ਸੇਵੇਰੇ ਤੁਹਾਨੂ ਪਤਾ ਗੁਰਦੁਆਰਾ ਸਾਹਿਬ ਜਾਣਾ ਹੁੰਦਾ ਤੜਕੇ ਤੇ ਆਪਣਾ ਟਾਈਮ ਸੇਰ ਹੀ ਸੌ ਜਾਏਦਾ ਨਾ
ਨਹੀਂ ਚਲੋ ਵਧੀਆ ਗੱਲ ਹੈ ਮਹਾਰਾਜ ਤੁਸੀਂ ਗੁਰਦੁਆਰੇ ਸਾਹਿਬ ਜਾ ਰਹੇ ਹੋ ਸਾਡਾ ਤਾਂ ਮੁਸ਼ਕਿਲ ਹੈਇਆਗਾਾ ਸਗੋਂ ਮੈਂ ਵੀ ਹੁਣੇ ਉੱਪਰੋਂ ਹੀ ਆਇਆ ਉਹ ਕਰਕੇ ਨੀਚੇ ਬਸ ਕਮਰੇ ਜਾ ਕੇ ਲੇਟੇ ਆ
ਬਣਾ ਨਾਲ ਲੋ ਕਿ ਤੁਸੀ ਚੱਲਿਆ ਕਰੋ ਫਿਰ ਆਪਣਾ
ਬਸ ਵੀਰ ਜੀ ਸਵੇਰੇ ਉਹ ਸਵੇਰੇ ਸਵੇਰੇ ਫਿਸ ਜਾਣਾ ਹੁੰਦਾ ਨਾ ਲੇਬਰ ਨੇ ਆਉਣਾ ਹੁੰਦਾ ਤੇ ਤੁਸੀਂ ਜਿਸ ਟਾਈਮ ਗੁਰਦੁਆਰੇ ਸਾਹਿਬ ਜਾਂਦੇ ਹੋ ਮੈਂ ਉਸ ਟਾਈਮ ਆਪਣਾ ਔਫਿਸ ਜਾਣਾ ਪੰਜ ਵਜੇ ਲੇਬਰ ਦੇਖਣ
ਫਿਰ ਥੋੜਾ ਨਾ ਆਪਣਾ ਦੇਖਣਾ ਪੈਂਦਾ ਸਾਰਾ ਕੁਛ ਨਾ
ਹਾਂਜੀ ਕਿਉਂਕਿ ਕੱਟੀ ਲੇਬਰ ਆ ਜਾਣਾ ਤੇ ਭਾਜੀ ਫਿਰ ਕੰਮ ਚੱਲ ਜਾਂਦਾ ਹੁਣ ਲੇਬਰ ਅੱਗੇ ਪਿੱਛੇ ਆਉਂਦੀ ਹੈ ਕੋਈ ਦਸ ਮਿੰਟ ਲੇਟ ਕੋਈ ਅੱਧੇ ਘੰਟੇ ਲੇਟ ਕੋਈ ਇੱਕ ਟਾਈਮ ਤੇ ਨੀ ਆਉਂਦੇ ਨਾ ਲੇਪਰ
ਲੇਬਰ ਕੋਲ ਕੰਮ ਕਰਉਣਾ ਬੜਾ ਹੀ ਔਖਾ ਹੈ ਥੋੜਾ ਬਬ ਦੇਖ ਸਪਨਾ ਜਦ ਆ
ਹਾਂਜੀ ਹਾਂਜੀ ਵੀਰ ਜੀ ਓਹੀ ਉਹ ਬਹੁਤ ਨਖਰੇ ਨੇ ਲੇਬਰ ਦੇ ਵੀਰ ਜੀ
ਹਮ ਹ
ਸਿਰ ਲਈ ਪਰ ਅੱਜ ਕੱਲ੍ਹ ਨਾ
ਆਪਣਾ ਵੀ ਮੈਂ ਪਿੱਛੇ ਆਪਣਾ ਕੱਪੜਿਆਂ ਦੀ ਦੁਕਾਨ ਖੋਲੀ ਸੀ ਆਪਣਾ ਕੋ ਲੇਡੀਜ਼ ਸੂਟ ਹੋਕੇ ਕੋਟ ਸ਼ਟ ਕਹੋ ਗੇ ਤੇ ਆਪਣਾ ਫੇਿਰ ਕਾਫੀ ਦੋ ਤਿੰਨ ਮਹੀਨੇ ਦੇਖਿਆ ਮਤਲਬ ਚੱਲੀ ਨ ਇਨੀ ਨਾ ਆਪਣਾ ਆਪਾਂ ਆਪਣਾ ਘੱਟ ਰੇਟ ਸਾਰੇ ਫੇਲ ਕਰਕੇ ਤੇ ਹੁਣ ਆਪਾਂ ਆਪਣਾ ਲਾ ਕੰਮ ਦੇਖ ਰਹੇ ਹ ਜਿੱਦਾਂ ਆਪਣਾ ਗਰੋਸਰੀ ਦੀ ਕੋਈ ਸ਼ੋਪ ਆਪਣਾ ਓਪਨ ਕਰਾਂਗੇ ਨਾ
ਹਾਂਜੀ ਹਾਂਜੀ ਹਾਂਜੀ ਅੱਜ ਕੱਲ ਫੈਨਸ ਸਮਾਨ ਚੱਲਦਾ ਨਾ ਗਰੋਸਰੀ ਦੇ ਵਿੱਚ
ਹਮ ਹਮ
ਰਹਿੰਦਾ ਹੈ ਫੈਂਸੀ ਆਈਟਮਾਂ ਰੱਖੋਗੇ ਨਾ ਆਪਣੇ ਕੋਲ
ਹਾਂਜੀ ਹਾਂਜੀ ਹਾਂ ਦੇਖੋ
ਗਾਹਕ ਵੀ ਤੁਹਾਡੇ ਵੱਲ ਆਏਗਾ ਖਿੱਚਿਆ ਸਮਾਨ ਦੇਖ ਕੇ ਵੀ ਬਹੁਤ ਵਧੀਆ ਕੁਆਲਿਟੀ ਦਾ ਸਮਾਨ ਰੱਖਿਆ ਤੁਸੀਂ
ਹਾਂ ਅੱਛਾ ਅੱਛਾ ਮੈਂ ਕਿਹਾ ਚਲੋ ਕੋਈ ਨ ਅਸੀਂ ਦੇਖ ਲਾਂਗੇ ਪੰਜਾਬ ਚ ਕੋ ਗੱਲ ਕੀਤੀ ਕਹਿੰਦੇ ਮ ਵਰਾ ਭੇਜ ਦੇ ਮਤਲਬ ਵਧੀਆ ਤੋਂ ਵਆੂੰ ਪਤਾ ਪੰਜਾਬ ਵਿਚ ਬੀ ਅ ਆ ਪ ਜੋ ਆਪਣਾ ਸਾਡੇ ਇੱਥੇ ਬਾਅਦ ਚ ਆਹਦਾ ਫੈਸ਼ਨ ਪਹਿਲੇ ਉੱਥੇ ਆ ਜਾਂਦਾ ਸਭ ਸਮਾਨ
ਹਾਂਜੀ ਹਾਂਜੀ ਉਹ ਤੇ ਹੈ ਹਾਂਜੀ ਮੈਮ ਡਿਮਾਂਡ ਵੀ ਇਹ ਅਸੀਂ ਚੀਜ਼ਾਂ ਦੀ ਹੈਗੇ ਨਾ
ਆਵਾਜ਼ ਨਹੀਂ ਆਈ ਭਾਜੀ ਤੁਹਾਡੀ
ਹੈਲੋ
ਹਾਂਜੀ ਭਾਜੀ
ਮੈਂ ਤੁਹਾਡੀ ਆਵਾਜ਼ ਨੀ ਆ ਰਹੀ ਸੀ ਭਾਜੀ ਹੋਰ ਡਿਨਰ ਕਰ ਲਿਆ
ਤੁਸੀਂ ਗਰੋਸਰੀ ਦਾ ਕੰਮ ਕਰੋਗੇ ਸਾਨੂੰ ਇਹ ਡਿਸਕਾਊਂਟ ਦਓਗੇ ਫਿਰ
ਿਸ ਦੀ ਗਸੀ ਦਾਂ ਹੀ ਲੈ ਕੇ ਸਮਾਨ ਤੁਹਾਡੇ ਨਾਲ ਤੇ ਕ ਗੱਲ
ਤੁਹਾਡੇ ਹੀ ਪੈਸੇ ਲੱਗੇ ਨੇ ਜਿੰਨਾ ਹੈਗਾ ਥੋੜਾ ਬਹੁਤ ਬੰਦਾ ਪ੍ਰੋਫਿਟ ਤਾਂ ਰੱਖਦਾ ਹੀ ਹੈ ਆਪਣੇ ਬੰਦਿਆਂ ਤੋਂ ਵੀ ਕੀ ਛੁਪਾਉਣਾ ਬੰਦਾ ਪੰਜ ਦਸ ਪੈਸੇ ਤਾਂ ਕਮਾਉਂਦਾ ਹੀ ਹੈ ਜ਼ਿਆਦਾ ਨਾ ਸੀ ਥੋੜਾ ਤਾਂ ਕਮਉਂਦਾ ਹੀ ਹੈ
ਹ ਹਾਂ
ਅਗਰ ਐਵੇਂ ਤੁਸੀ ਸੋਚਣ ਲੱਗੇ ਵੀ ਹਾਂਜੀ ਹਾਂਜੀ ਹੋਰ ਸੁਣਾਓ ਭਰਜਾਈ ਸਾਡੀ ਕਿੱਦਾਂ ਹੈਲੋ ਤੁਹਾਡੀ ਨੈਟਵਰਕ ਪ੍ਰੋਬਲਮ ਲੱਗ ਰਹੀ ਹੈ ਵੀਰ ਜੀ
ਸੀ ਤੇ ਕੋਈ ਧਰ ਨਾ ਪੇਕੇ ਭਾਜੀ ਕੱਲ ਆਵਾਜ਼ ਨੀ ਆ ਰਹੀ ਮੈਨੂੰ ਹਾਂਜੀ।
ਮੇਰਾ ਤਾਂ ਵੀਰ ਜੀ ਨੈਟ ਸਹੀ ਚੱਲ ਰਿਹਾ ਸਗੋਂ। ਅਰੇਂਜ ਵੀ ਪੂਰੀ ਆ ਰਹੀ ਹੈ।
ਹਾਂ।
ਹਾਂਜੀ
ਅੱਛਾ-ਅੱਛਾ। ਮੈਂ ਤੁਹਾਨੂੰ ਫੋਨ ਲਾਇਆ ਲਾਣਾ ਸੀ ਮੈਂ ਕਹਿਣਾ ਸੀ ਆਪਣਾ ਕੱਲ੍ਹ ਤੋਂ ਆਪਣਾ। ਆਪਣਾ ਸ਼ੁਰੂ ਕਰੀਏ ਆਪਣਾ ਜਿੱਦਾਂ ਆਪਣਾ ਸਵੇਰੇ ਛੇ ਸੱਤ ਵਜੇ ਸੈਰ ਕਰਨੀ।
ਹਾਂਜੀ-ਹਾਂਜੀ ਵੀਰ ਜੀ, ਕੋਈ ਗੱਲ ਨਹੀਂ ਮੈਂ ਤੁਹਾਡੇ ਉੱਧਰ ਹੀ ਆਣਾ। ਆਪਣੇ ਆਫਿਸ ਚ ਚੱਲੇ ਲੇਬਰ ਦੇਖਣ, ਤੇ ਛੇ ਵਜੇ ਤੋਂ ਬਾਅਦ ਮੈਂ ਥੋੜ੍ਹਾ ਫ੍ਰਰੀ ਹੁਣਾ।
ਹਾ ਮੈ ਆਪਣੇ ਸੈਰ। ਵਗੈਰਾ ਤੇ ਆਪਾਂ ਚੱਲਾਂਗੇ ਸਾਡੇ ਇੱਥੇ, ਹਾਂ-ਹਾਂ ਪਾਰਕ ਹੈਗੀ ਆ। ਤੇ ਆਪਣਾ ਨਾਲੇ ਆਪਾਂ ਮਿਲ ਵੀ ਲਵਾਂਗੇ ਨਾਲੇ ਸੈਰ ਕਰ ਲਾਂਗੇ ਹਨਾ।
ਹਾਂਜੀ-ਹਾਂਜੀ ਵੀਰ ਜੀ ਮੈਂ ਉੱਧਰੋਂ ਐਕਟਿਵਾ ਤੇ ਆਜਾ ਕਰਾਂਗਾ ਪਾਰਕ ਤੱਕ। ਫੇਰ ਸੈਰ ਕਰਕੇ ਅਪਣਾ ਬੰਦਾ ਘਰ ਚਲਾ ਜਾਂਦਾ ਤਿਆਰ ਤੇ ਰੋਣਾ ਆਂਦਾ ਨਾ ਵੀਰ ਜੀ। ਦੁਬਾਰਾ ਆਫਿਸ ਆਣ ਵਾਸਤੇ। ਤੇ
ਦੇਖ ਲੈਣਾ ਤੇ ਆਪਣਾ ਮੈਨੂੰ ਐ ਸੀ ਚਲੋ ਥੋੜੀ ਦੇਰ ਸਵੇਰੇ ਸਵੇਰੇ ਆਪਣਾ ਸੈਰ ਕਰ ਲੈਣਾ, ਤੇ ਆਪਣਾ ਸਰੀਰ ਸਹੀ ਰਹਿੰਦਾ। ਅੱਜ ਕੱਲ੍ਹ ਤੁਹਾਨੂੰ ਪਤਾ ਹੈ। ਹੈਲਥ ਇਸ਼ੂਜ਼ ਵੀ ਬੜੇ ਹੋਣ ਲੱਗ ਗਏ ਨੇ, ਜਿੰਨੀਆਂ ਕਰਕੇ ਪੁਰਾਣੇ ਬਜ਼ੁਰਗ ਇਹੀ ਕਰਦੇ ਸੀ। ਸੈਰਾਂ ਵਗੈਰਾ ਹੋ ਗਈਆਂ। ਘਰ ਦਾ ਖਾਣਾ ਹੋ ਗਿਆ ਬਾਹਰ ਦਾ ਤੇ ਦੇਖੋ ਅਸੀਂ ਖਾਂਦੇ ਹੀ ਨੀ, ਬੱਚੇ ਛੋਟੇ ਨੇ ਖ਼ਰਾਬ ਕਰਦਾ ਤਲਿਆਂ ਵੱਲਿਆ ਘਰ ਹੀ ਬਣਾਦੇ ਸਭ ਕੁਛ।
ਹਾਂਜੀ, ਅੱਜ ਸਗੋਂ ਹੁਣ ਤੇ ਸਰੀਰ ਭੀ ਇੰਨਾ ਕੰਮ ਨੀ ਕਰਦਾ। ਬੰਦਾ ਥੋੜ੍ਹੀ ਦੇਰ ਦਸ ਪੰਦਰਾਂ ਮਿੰਟ ਸੈਰ ਦਾ ਤੇ ਟੰਗਾਂ ਰਹਿੰਦੀਆਂ ਨੇ।
ਹੂੰ-ਹੂੰ।
ਉਹਇਆ ਕਰੇਗੀ ਥੋਡੀ ਬੋਡੀ ਦੀ ਕਸਰਤ ਤੇ ਚੱਲੇਗੀ।
ਹਾਂ, ਹਾਂਜੀ-ਹਾਂਜੀ ਉਹ ਤੇ ਹੈ ਦੇਖੋ।
ਹਾਂਜੀ-ਹਾਂਜੀ, ਕੋਈ ਨੀ। ਅਹ ਸਵੇਰੇ ਮਿਲਣੇ ਹੈ। ਕਿੱਥੇ ਵਾਕ ਕਰਨੇ ਆ ਬੇਸ਼ੱਕ ਤੁਸੀਂ। ਅਪਣੀ ਆਪਣਾ ਸਾਡੀ ਪਰਜਾਈ ਨੂੰ ਵੀ ਲਿਆਣਾ
ਨਹੀਂ ਨਹੀਂ ਉਹ ਨਾ ਦੇਖੋ ਸਾਰਾ ਦਿਨ ਕੰਮ ਕਰਦੀ ਆਪਣਾ ਹੁਣ ਤੇ ਦੇਖੋ ਤੁਹਾਨੂੰ ਦੱਸਯਾ ਆਪ ਪੇਕੇ ਗਈ ਦੀ ਐ। ਤੇ ਅੱਗੋਂ ਦੀ ਤੇ ਉਹ ਸਾਰਾ ਦਿਨ ਤੁਹਾਨੂੰ ਪਤਾ ਬੱਚੇ ਪਰੇਸ਼ਾਨ ਕਰਦੇ ਨੇ ਕੰਮ ਵੀ ਵੇਖਣਾ ਉਹਦੇ ਤੇ ਥੋੜ੍ਹਾ ਔਖਾ ਏ, ਮੈਂ ਹੀ ਆਵਾਂਗਾ ਬੱਟ
ਤੇ ਸਵੇਰੇ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਦੇ ਉਹ ਭਰਜਾਈ ਜੀ ਨਾਲ ਰਦੇ ਨੇ
ਆਪਾਂ ਨੂੰ
ਅੱਛਾ ਇਕੱਲੇ ਜਾਂਦੇ ਹੋ ਮੈਂ ਲੱਗਿਆ ਸ਼ਾਇਦ ਭਰਜਾਈ ਜੀ ਨਾਲ ਜਾਂਦੇ ਕਿ ਬੱਚੇ ਸੁੱਤੇ ਹੁੰਦੇ ਨੇ
ਹਾਂਜੀ ਹ ਮੈਨੂੰ ਕੰਮ ਸੀ ਇੱਕ ਮੈਨੂੰ ਨਾ ਆਪਣਾ ਮੇਰੇ ਇੱਕ ਫਰੈਂਡ ਰਿਹਾ ਸੀ ਤੇ ਆਪਣਾ ਕੱਲ੍ਹ ਰਾਤ ਤੇ ਆਪਣਾ ਕੱਲ ਆਪਣੇ ਕੋਲ ਟਾਈਮ ਨ ਆ ਮਾਰਕੀਟ ਜਾਣ ਦਾ ਆਪਣੇ ਕੋਲ ਕੋਈ ਬਜਰ ਪਿਆ ਤੁਹਾਡੇ ਕੋਲ ਫ ਮੈਨ ਕ ਦਾ ਫੰਕ ਕਰਨਾ ਸੀ
ਹਾਂਜੀ ਹਾਂਜੀ ਭਾਜੀ ਮੇਰੇ ਕੋਲ ਤਿੰਨ ਚਾਰ ਹੈਗੇ ਨੇ ਅਲੱਗ ਅਲੱਗ ਕਲਰ ਦੇ
ਸ਼ੇ ਦਾ ਤੁਸੀਂ ਪਾਏ ਰ ਸੀ ਲਾਈ ਤੇ ਆਪਣਾ ਬੜਾ ਪਿੱਛੇ ਜੇ ਤੁਸੀਂ ਫੋਟੋ ਪਾਏ ਬੈਲਬੋ ਪੈਟ
ਹਾਂਜੀ ਹਾਂਜੀ ਭਾਜੀ
ਉਹ ਮੈੂੰ ਕਿਹਾ ਮੈਨੂੰ ਚਾਹੀਦਾ ਸੀ ਜੜ ਆਪਣਾ ਮਨਤੀਗਾ ਕੱਲ ਪਾਉਣ ਲਈ
ਕੋਈ ਗੱਲ ਨਹੀਂੀ ਵੀਰ ਜੀ ਉਹ ਥ੍ਰਰੀ ਪੀਸ ਸੂਟ ਹੈਗਾ ਤੁਸੀਂ ਬੇਸ਼ੱਕ ਲੈ ਜਾਓ ਕੋਈ ਚੱਕਰ ਨਹੀਂੀ ਘਰ ਦੀ ਗੱਲ
ਮੈਂ ਨਾ ਮ ਪਤਾ ਕੀ ਗੱਲ ਦੇਖੋ ਮੈਨੂੰ ਨਾ ਮੈਂ ਹਮੇਸ਼ਾ ਸਟਿਚ ਹੀ ਕਰਵਾਦਾ ਵਾ ਖੁਦ ਦਾ ਮੇਜਰਮੈਂਟ ਦੇ ਕੇ ਹੁਣ ਕੱਲ ਫੰਕਸ਼ਨ ਹੈ ਟਾਈਮ ਨਹੀਂ ਹੈ ਤੇ ਮੈਨੂੰ ਰੇਡੀਮੇਡ ਤਾਂ ਦੇਖੋ ਮੈਂ ਪ੍ਰੈਫਰ ਹੀ ਨ ਕਰ ਰਿਹਾਾ ਮੈਨੂੰ ਪ ਕਣੀ ਫਿਟਿੰਗ ਆਏਗੀ ਨਹੀਂ ਆਏਗੀ ਹਨਾ ਤੇ ਮੈਂ ਸੋਚਿਆ ਸੀ ਚਲੋ ਤੁਹਾਡਾ ਆ ਜੇਗਾ ਮੈਨੂੰ ਆਪਣਾ ਕ ਨ ਤੇ ਆਪਣਾ ਤੁਸੀਂ ਫੇਿਰ ਮੈਨੂੰ ਭੇਜ ਨਾ ਦੁਪਹਿਰੇ ਨੂੰ ਆਪਾਂ ਫੈਕਟਰੀ ਲੈਣਾ ਤੁਸੀਂ ਤੇ ਆਪਾਂ ਮੰਗਵਾ ਦਾਂਗੇ ਕਿਸੇ ਕੋਲ ਨਾ
ਮੇਰੇ ਕੋਲ ਕੱਲ ਸਾਢੇ ਗਿਆਰਾਂ ਵਜੇ ਕੋਲ ਲੈ ਲੈਣਾ ਅਤੇ ਆਪਣਾ ਟਰਾਏ ਵਗੈਰਾ ਕਰ ਲੈਣਾ ਜੋ ਹਲਕੀ ਫੁਲਕੀ ਫਿਟਿੰਗ
ਨਹੀਂ ਨਹੀਂ ਦੇਖੋ ਫਿਟਿੰਗ ਨਹੀਂ ਫਿਟਿੰਗ ਤੇ ਦੇਖੋ ਮੈਂ ਨਹੀਂ ਕਰਾਵਾਂਗਾ ਮੈਂ ਤੁਹਾਡਾ ਐਵੇਂ ਛੇੜਨਾ ਨੀ ਬਲੇਜਰ ਐਵੇਂ ਹੀ ਪਾਉਣਾ ਮੈਂ ਤੇ ਮੈਨੂੰ ਪਤਾ ਆ ਜਾਏਗਾ ਕਿਉਂਕਿ ਪਿੱਛੇ ਯਾਦ ਕਰੋ ਪਿੱਛੇ ਤੁਹਾਡਾ ਬਰਾਊਨ ਬਲੇਜਰ ਵੀ ਤੇ ਪਾਇਆ ਸੀ ਮੈਂ ਅਗਸਤ
ਹਾਂਜੀ ਹਾਂਜੀ ਹਾਂਜੀ ਉਹ ਇੱਕ ਵਾਰੀ
ਸਹੀ ਫਟ ਹੋ ਤੁਡਡੀ ਹਾਂ ਬਸ ਫਿਰ ਉਹੀ ਆ ਜਾਏ ਤਾਂ ਮੈ ਤੇ
ਹਾਂਜੀ ਹਾਂਜੀ ਵੀਰ ਜੀ ਉਹ ਤਾਂ ਹੈ ਹੀ ਹੈ ਥੋੜ੍ਹਾ ਬਹੁਤ ਬੋਡੀ ਚ ਫਰਕ ਹੁੰਦਾ ਜ਼ਿਆਦਾ ਫ਼ਰਕ ਤਾਂ ਨਹੀਂ ਆਉਂਦਾ
ਹਾਂ
ਉਹ ਬਾਕੀ ਤੁਹਾਨੂੰ ਆ ਜਾਏਗਾ ਸਗੋਂ ਵਧੀਆ ਤੁਸੀਂ ਪਾ ਕੇ ਜਾਓਗੇ ਤੇ ਸ਼ਰਟ ਕਿਹੜੀ ਪਾਓਗੇ ਵਾਈਟ ਜਾਂ ਬਲੈਕ ਮੈਂ ਤਾਂ ਵਾਈਟ ਪਾਈ ਸੀ ਭਾਜੀ
ਮੇਰੇ ਕੋਲ ਵਟ ਸ਼ਰਟ ਵੀ ਨੇ ਬਲੈਕ ਵੀ ਨੇ ਉਹ ਡਿਪੈਂਡ ਕਰਦਾ ਮੈਂ ਦੇਖ ਲਾਂਗਾ ਕਿਹੜੀ ਜਾਚੀਏ ਤਿਆਰ ਹੋ ਕੇ ਪਤਾ ਲੱਗਦਾ ਨਾ ਕਿ ਆਪਣਾ ਕਿਹੜੀ ਜਾਚ ਰਹੀ ਹੈ ਜੇ ਵਾਈਟ ਸੋਣੀ ਲੱਗੀ ਵਾਈਟ ਪਾ ਲਾਂਗਾ ਨੀ ਤੇ ਆਪਣਾ ਬਲੈਕ ਦੇਖ ਲਾਂਗਾ ਬਾਕੀ ਮੈਂ ਤੇ ਜਿਆਦਾ ਪ੍ਰੈਫਰ ਤੇ ਮੈਂ ਉਹਨੂੰ ਹੀ ਦੇਵਾਂਗਾ ਅਹ ਬਲੈਕ ਨੂੰ ਕਿਉਂਕਿ ਵਾਈਟ ਮੈਂ ਥੋੜਾ ਘੱਟ ਹੀ ਪਾਉਦਾ ਵਾਂ ਕੱਪੜਾ ਪੜ ਨਾ ਮੈਨੂੰ ਆਪਣੇ ਆਪ ਨੂੰ ਥੋੜਾ ਅੱਛਾ ਨੀ ਲਗਦਾ ਹੁਮ ਹੁਮ